ਸਸ ਸ਼੍ਰੀ ਕਾਲ ਜੀ, ਹੋਰ ਭੈਣ ਜੀ ਠੀਕ ਓ?
ਹਾਂਜੀ-ਹਾਂਜੀ ਤੁਸੀਂ ਸੁਨਾਓ ਭੈਣਜੀ ਤੁਸੀਂ ਠੀਕ ਓ?
ਹਾਂਜੀ-ਹਾਂਜੀ ਸਭ ਵਦੀਆ।
ਅੱਛਾ-ਅੱਛਾ ਹੋਰ ਭੈਣ ਜੀ ਬਾਲ ਬੱਚੇ ਠੀਕ ਐ ਤੁਆਡੇ?
ਹਾਂਜੀ-ਹਾਂਜੀ ਜੀ ਸਭ ਠੀਕ ਨੇ ਜੀ, ਮੈਂ ਕੇਆ ਚਲੋ ਭੈਣ ਜੀ ਨਾਲ ਗੱਲ ਈ ਕਰ ਲਿਏ।
ਹਾਂਜੀ, ਚੱਲੋ ਵਦੀਆ ਕੀਤਾ ਤੁਸੀਂ ਮੈਨੂੰ ਯਾਦ ਕਰ ਲਯਾ।
ਹਾਂਜੀ ਬਸ ਜੀ, ਤੁਸੀਂ ਤਾਂ ਕਰਦੇ ਨੀ ਓ। ਮੈਂ ਕੇਆ ਚੱਲੋ ਕਾਫ਼ੀ ਟਾਈਮ ਹੋ ਗਿਆ ਸੀ ਤੁਆਡੇ ਨਾਲ ਗੱਲ ਨੀ ਕੀਤੀ ਮੈਂ।
ਬਸ ਭੈਣ ਜੀ ਕੀ ਕਰੀਏ, ਤੁਆਨੂੰ ਪਤਾ ਵਾ ਬੱਚੇ ਨੇ ਸਕੂਲ ਜਾਂਦੇ ਨੇ। ਸਾਰਾ ਟਾਈਮ ਓਨਾਂ'ਚ ਲੰਘ ਜਾਂਦਾ ਵਾ ਫੇਰ ਕਿਥ ਥੇ ਟਾਈਮ ਲੱਗਦਾ ਵਾ ਦੇਖੋ ਫੇਰ ਘਰ ਦਾ ਵੀ ਤੁਆਨੂੰ ਪਤਾ ਵਾ ਕਰਨ ਦਾ।
ਹਾਂਜੀ-ਹਾਂਜੀ ਜੀ ਬੋਤ ਵਦੀਆ ਜੀ। ਓ ਤੇ ਹੈ ਈ ਐ ਜੀ, ਘਰ ਦਾ ਕੰਮ ਚ ਤਾਂ ਹੁੰਦਾ ਈ ਐ। ਟੈਮ ਲੱਗਦਾ ਨੀ ਹੈਗਾ ਕਿਸੇ ਨੂੰ ਵੀ।
ਹਾਂਜੀ ਬਸ ਹਾਂਜੀ, ਹੋਰ ਸੁਨਾਓ ਭੈਣਜੀ।
ਹਾਂਜੀ ਬਸ ਭੈਣ ਜੀ ਮੈਂ ਨਾ ਤੁਆਨੂੰ ਕਿਸੀਂ ਚੀਜ਼ ਬਾਰੇ ਦੱਸਨਾ ਸੀ।
ਅੱਛਾ-ਅੱਛਾ ਠੀਕ ਐ, ਠੀਕ ਐ ਦੱਸੋ ਭੈਣ
ਓ ਨਾ ਸਾਡੇ ਪਿੰਡ ਵਿੱਚ ਨਾ ਅੱਜ ਮਤਲਬ ਇੱਕ ਸਭਾ ਹੋਈ ਸੀ ਜਿਦੇ ਵਿੱਚ ਸਾਨੂੰ ਦੱਸੇਆ ਗਯਾ ਕਿ ਸਾਨੂੰ ਜੇੜਾ ਪੀਨਾ ਵਾਲਾ ਪਾਣੀ ਐ ਨਾ ਓਦੀ ਮੇਹਨਤਾਂ ਬਾਰੇ ਦੱਸ
ਦੱਸਿਆ ਗਯਾ ਤੇ ਮੈਂ ਕੇਆ ਚੱਲੋ ਓਨੇ ਕੇਆ ਕਿ ਅਪਨੇ ਦੋਸਤਾਂ ਨੂੰ, ਅਪਨੇ ਆਸ ਪੜੋਸ ਜਿੰਨੇ ਵੀ ਹੈਗੇ ਐ ਜਿਨਾਂ ਨੂੰ ਤੁਸੀਂ ਜਾਨਾਦੇ ਓ ਓਨਾਂ ਨੂੰ ਜਾਗਰੂਕ ਕਰੋ ਇਸ ਬਾਰੇ। ਤੇ ਮੈਂ ਕੇਆ ਮੇਰੀ ਇੱਕ ਸਹੇਲੀ ਹੈਗੀ ਐ ੳਨੂੰ
ੳ ਮੈ ਸ
ਹਾਂਜੀ ਹਾਂਜੀ ਚਲੋ ਵਧੀਆ ਕੀਤਾ ਤੁਸੀ ਮੈਨੂੰ ਦੱਸੋਣ ਵਾਸਤੇ ਫੋਨ ਕੀਤਾ ਭੈਨਜੀ।
ਹਾਂਜੀ ਬਸ ਜੀ, ਬਸ ਜੀ ੳ ਐਈੳ ਦੱਸਦੇ ਪਏ ਸੀ ਜਿਵੇਂ ਅਸੀ ਪਾਨੀ ਜੇੜਾ ਏ ਕਾਫੀ ਅ ਨਲ ਵਗੈਰਾ ਖੁੱਲੇ ਛੱਡ ਦੇਣੇ ਆ ਤੇ ਪਾਨੀ ਏੰਝ ਜੀ ਵਗਦਾ ਰੈਂਦਾ ਹੈਨਾ, ਤੇ ਤੁਸੀ ਵੇਖੋ ਸਾਡਾ ਜੀਵਨ ਜੇੜਾ ਏ ੳਹ ਅਸੀ ਅਪਨੇ ਜੀਵਨ ਵਿੱਚ ਮਤਲਬ ਪਾਨੀ ਦੀ ਅਸੀ ਕਲਪਨਾ ਵੀ ਨੀ ਜੇੜੀ ਕਰ ਸਕ ਸਕਦੇ ਮਤਲਬ ਪਾਨੀ ਤੋਂ ਬਿਨਾ ਸਾਡੀ ਜਿੰਦਗੀ ਹੀ ਨਹੀ ਹੈਗਾ ਹੈਗੀ।
ਹਾਂਜੀ ਨਈ, ਨਈ ਪਾਨੀ ਤੇ ਬੋਤ ਜਰੂਰੀ ਹੁੰਦਾ ਐ ਜੀ। ਆਪਾਂ ਦੇਖੋ ਆਪਾਂ ਬਜਾਰ ਤੱਕ ਜਾਈਏ ਤੇ ਸਾਨੂੰ ਕਿਨੀ ਪਾਨੀ ਦੀ ਪਿਆਸ ਲੱਗ ਜਾਂਦੀ ਏ। ਅਸੀ ਮਰਨ ਵਾਲੇ ਹੋ ਜਾਂਨੇ ਆ ਜੀ। ਨਈ ਨਾ ਮਿਲਿਆ ਤੇ ਅਸੀ ਬਸ ਹੁਣਨਮਰ ਹੀ ਜਾਵਾਂਗੇ, ਹੈਨਾ ਏਦਾਂ ਹੀ ਹੁੰਦਾ ਸਾਨੂੰ। ਨਈ ਸਾਡਾ ਅੰਦਰੋਂ ਜੇੜਾ ਦਿਲ ਹੁੰਦਾ ਐ ਨਾ ੳਨੂੰ ਪਾਨੀ ਦੀ ਜਰੂਰਤ ਹੁੰਦੀ
ਹਾਂਜੀ ਹਾਂਜੀ ੳਹੀ ਤਾਂ ਤੇ ਹੁਨ ਵੇਖ ਲੋ ਕੇਹਾ ਵੀ ਜਾਂਦਾ ਏ ਕਿ ਜਿਵੇਂ ਪਾਨੀ ਹੀ ਸਾਡਾ ਜੀਵਨ ਏ। ਏਦੇ ਬਿਨਾ ਅਸੀ ਕੁਛ ਨੀ ਆ ਤੇ ਵੇਖ ਲੋ ਅਹ ਮਨੁੱਖ ਕੀ ਹੋ ਗਿਆ, ਜਾਨਵਰ ਕੀ ਹੋ ਗਏ, ਪਸ਼ੂ, ਪੰਛੀ
ਹਾਂਜੀ ਹਾਂਜੀ ਜੀ ਸਾਰੇਆਂ ਨੂੰ ਪਾਨੀ ਦੀ ਲੋੜ ਐ ਜੀ।
ਹਾਂਜੀ ਤੇ ਦੇਖੋ ਸਾਡਾ ਸਰੀਰ ਵੀ ਜੇੜਾ ਏ ੳ ਜਾਦਾਤਰ, ਜਾਦਾ ਜੇੜਾ ਏ ਪਾਨੀ ਨਾਲ ਈ ਏ।
ਹਾਂਜੀ ਹਾਂਜੀ ੳਹ ਤੇ ਹੈ ਈ।
ਤੇ ਅਗਰ ਅਸੀ ਸਾਫ ਪਾਨੀ ਨਈ ਮਿਲਦਾ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਨੇ।
ਹਾਂਜੀ ਹਾਂਜੀ ੳਹ ਪਤਾ ਕੀ ਲੋਕੀ ਕੀ ਕੈਂਦੇ ਕਿ ਵੀ ਕੈਂਦੇ ਆ ਸਾਡਾ ਜੇੜਾ ਸਰੀਰ ਹੈਗਾ ਨਾ ੳਹ ਮਿੱਟੀ ਦਾ ਬਨੇਆ ਹੋਏਆ ਹੈਨਾ ਤੇ ਤਾਨੂੰ ਦੇਖੋ, ਮਿੱਟੀ ਨੂੰ ਤੇ ਪਾਨੀ ਦੀ ਕਿਨੀ ਜਰੂਰਤ ਹੁੰਦੀ ਆ। ਅਗਰ, ਅਗਰ ੳਨੂੰ ਪਾਨੀ ਨਈ ਮਿਲੇਗਾ ਤਾਂ ਮੁੱਕ ਜਾਏਗੀ ਹੈਨਾ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਏ।
ਤੁਮਾਰੀ ਕਲਪਨਾ ਤੇ ਮਿੱਟੀ ਵੀ ਅਪਨਾ ਖਿੱਲ ਉਠਦੀ ਆ, ਏਦਾਂ ਕੈਂਦੇ ਨੇ ਲੋਕੀ ਹੈਨਾ। ਤੇ ਅਪਨਾ ਧਰਤੀ ਨੂੰ ਕਿ ਕਿਨੀ ਪਾਨੀ ਦੀ ਜਰੂਰਤ ਹੁੰਦੀ ਆ ਤੇ ੳਸ ਤਰਾਂ ਇਨਸਾਨ ਦੇ ਸਰੀਰ ਨੂੰ ਵੀ ਪਾਨੀ ਦੀ ਬ ਬੋਤ ਜਰੂਰਤ ਹੁੰਦੀ ਆ।
ਹਾਂਜੀ, ਹਾਂਜੀ, ਹਾਂਜੀ ਦੇਖਲੋ ਅਗਰ ਅਸੀ ਪਾਨੀ ਸਾਫ ਪਾਨੀ ਨਈ ਮਿਲੇਗਾ ਸਾਨੂੰ ਤੇ ਸਾਡੇ ਅੰਦਰ ਬਿਮਾਰੀਆਂ ਹੋ ਸਕਦੀਆਂ ਜਿਵੇਂ ਹੋ ਗਿਆ ਹੈਜਾ ਹੋ ਗਿਆ ਹੈਨਾ।
ਯਾ ਪੀਲੀਆ ਹੋ ਗਿਆ ਕਈ ਪੇਟ ਦੀਆਂ ਬਿਮਾਰ ਸਾਰੀਆਂ ਸ ਸਕਦੀਆਂ ਨੇ ਹੈਨਾ। ਤੇ ਏ ਸਾਨੂੰ ਏਹੀ ਸਲਾਹ ਦਿੰਦੇ ਆ ਕਿ ਸਾਨੂੰ ਜੇੜਾ ਪਾਨੀ ਏ ਉਬਾਲ ਕਰ ਪੀਨਾ ਚਾਈਦਾ
ਹਾਂਜੀ ਹਾਂਜੀ।
ਹਨਾ ਤੇ ਸਾਡੀ ਸੇਹਤ ਵਾਸਤੇ ਚੰਗਾ ਹੁੰਦਾ ਉਬਾਲ ਕੇ ਪਾਨੀ ਪੀਨਾ। ਹੁਨ ਕਈ ਵਾਰੀ ਬੱਚੇ ਨੂੰ ਇਨਫੈਕਸ਼ਨ ਹੋ ਜਾਂਦੀ ਏ ਯਾ ਕੋਈ ਵੱਡਾ ਬਿਮਾਰ ਪੈ ਜਾਂਦਾ ਏ ਤੇ ਡੋਕਟਰ ਐਈ ਬੋਲੇਂਗੇ ਕਿ ਤੁਸੀ ਪਾਣੀ ਸੇਵਾ ਏ ਉਬਾਲ ਕਰ ਪੀਓ
ਜਾਂਦੇ ਤੇ ਐ ਤੇ ਭੈਂਜੀ ਦੇਖੋ ਹੁਨ ਕੇਂਦੇ ਨੇ ਲੋਕੀ ਕਿ ਪਾਣੀ ਤੁਸੀ ਉਬਾਲ ਕਰ ਪੀਓ ਹੁਨ ਪੈਹਲੇ ਦੀ ਗੱਲ ਲਗਾ ਲੋੋ ਲੋਕੀ ਪੈਲੇ ਟੀਵਲਾਂ ਦਾ ਨਲਕੇਆਂ ਦਾ ਟੂਟੀਆਂ ਦਾ ਹੈਂ ਘੜੇਆਂ ਦਾ ਪਾਣੀ ਪੀਂਦੇ ਹੁੰਦੇ ਸੀ ਤੇ ਓਨਾਂ ਦੀ ਸੈਹਤ ਏਨਾਂ ਨਾਲ ਈ ਵੇਖੋ ਠੀਕ ਰੇਂਦੀ ਸੀ। ਪਾਣੀ ਨਾਲ। ਤੇ ਹੁਨ ਤੇ ਲੋਕੀ ਬਸ ਰੀਜਾਂ ਖਰਾਬ ਹੋਨ ਲੱਗ ਗਏ। ਕੇਂਦੇ ਉਬਾਲ ਕੇ ਪਾਣੀ ਪੀਓ ਜੀ। ਆਰੋ ਦਾ ਪੀਓ, ਫਲਾਣੇ ਦਾ ਪੀਓ ਤੇ ਟਿੰਗੜੇ ਦਾ ਪੀਓ ਜੀ।
ਜੀ ਹਾਂਜੀ ਹਾਂਜੀ।
ਠੀਕ ਏ।
ਹਾਂਜੀ ਅੱਜ ਕੱਲ ਤੇ ਦੇਖੋ ਭੈਣ ਜੀ ਫਿਲਟਰ ਦਾ ਪਾਣੀ ਓ ਤਾ ਹੋ ਗੈਆ ਫਿਲਟਰ ਕਰਕੇ ਹੀ ਮਤਲਬ ਚੰਗਾ ਮੰਨੇਆ ਜਾਂਦਾ ਐ ਕਿ ਫਿਲਟਰ ਵਾਲਾ ਪਾਨੀ ਓਈ ਸਭ ਵਧੀਆ ਏ ਸਾਡੇ ਵਾਸਤੇ ਹੈਨਾ। ਸਿਰਫ ਦੇਖੋ ਤੇ ਸਾਨੂੰ ਪਾਨੀ ਦੀ ਲੋੜ ਹੈਗੀ ਐ। ਹੁਣ ਵੇਖਲੋ ਭੈਣ ਜੀ ਅਗਰ ਪਾਣੀ ਨਾ ਹੋਏ ਤੇ ਖੇਤੀ ਨੀ ਕੀਤੀ ਜਾ ਸਕਦੀ। ਹੈਨਾ, ਅਨਾਜ ਪੈਦਾਵਾਰ ਨੀ ਹੋ ਸਕਦੀ।
ਹਾਂਜੀ ਹਾਂਜੀ ਭੈਣਜੀ ਏ ਤੇ ਸਈ ਗੱਲ ਏ। ਸਾਡੇ ਆਪ ਭੈਣ ਜੀ ਖੇਤ ਹੈਗੇ ਦੇ ਨੇ। ਤੇ ਸਾਨੂੰ ਆਪ ਭੈਣ ਜੀ ਪਾਣੀ ਦੀ ਬੋਤ ਜਰੂਰਤ ਹੁੰਦੀ ਐ ਤੇ ਪਾਣੀ ਏ ਤੇ ਸਭ ਕੁਛ ਏ। ਪਾਣੀ ਨੀ ਹੈ ਤੇ ਕੁਛ ਨੀ
ਹੂਂ-ਜੀ ਹਾਂਜੀ।
ਅਗਰ ਪਾਣੀ ਅੱਛਾ ਲਾਂਗੇ ਸਈ ਤੇ ਅਪਨਾ ਸਾਡੀ ਖੇਤੀ ਹੁੰਦੀ ਐ
ਹਾਂਜੀ ਹਾਂਜੀ ਮੈਂ ਤੇ ਭੈਣ ਜੀ ਬਸ ਐਈ ਕੈ ਫਜੂਲ ਵਰਤੋਂ ਕਰਦੇ ਆਂ ਨਾ ਓਨੂੰ ਥੋੜਾ ਸੀ ਸੰਭਲਨਾ ਚਾਈਦੈ
ਹਾਂਜੀ ਹਾਂਜੀ ਏ ਤੇ ਹੈ ਈ ਐ ਭੈਣ ਜੀ ਸਈ ਗੱਲ ਐ। ਮੈਂ ਤੇ ਅਪਨੇ ਬੱਚੇਆਂ ਨੂੰ ਭੈਣ ਜੀ ਮੋਟ ਰੱਖਨੀ ਆਂ ਕਿ ਨਲ ਖੁੱਲਾ ਨਾ ਛੱਡੋ, ਟੂਟੀ ਨੂੰ ਬੰਦ ਕਰਕੇ ਰੱਖੋ ਤੁਸੀ ਹਨਾ ਪਾਣੀ ਨਾ ਵੇਸਟ ਕਰੋ ਅਪਣਾ ਨਾਨ ਲੱਗੇ ਪਾਣੀ ਭਰੋ ਤੇ ਉਸ ਤੋਂ ਬਾਦ ਟੁੱਟੀ ਬੰਦ ਕਰਦੋ ਹਨਾ
ਹਾਂਜੀ ਹਾਂਜੀ ਹਾਂਜੀ ਹਰ ਤੁਸੀਂ ਕਈ ਸੈ਼ਰਾਂ ਵਿੱਚ ਦੇਖ ਲੋ ਕਈ ਥਾਵਾਂ ਤੇ ਪਾਣੀ ਦੀ ਜੇੜੀ ਏ ਕਿੰਨੀ ਘਾਟ ਹੋ ਰੀਐ। ਪਾਲੀ ਹੋ ਪਾਣੀ ਜੇੜਾ ਐ ਓ ਥੋੜਾ ਥੋੜਾ ਕਰਕੇ ਘੱਟ ਹੋ ਰੇਐ
ਹਾਂਜੀ ਹਾਂਜੀ ਹਾਂਜੀ ਹਾਂਜੀ ਏ ਤੇ ਹੈ ਈ ਏ ਭੈਂਜੀ।
ਹਾਂਜੀ ਤੇ ਦੇਖੋ ਤੁਸੀਂ ਹੁਨ ਅਸੀ ਬਚਾ ਕੇ ਰੱਖਾਂਗੇ ਪਾਣੀ ਨੂੰ। ਪਾਣੀ ਦੀ ਵਰਤੋਂ ਘੱਟ ਕਰਾਂਗੇ। ਹਨਾ, ਤੇ ਬਚਾਏਆ ਜਾ ਸਕਦਾ ਪਾਣੀ ਤੇ ਭਵਿਸੇ਼ ਵਾਸਤੇ ਜੇੜੀ ਸਾਡੀ ਆਣ ਵਾਲੀ ਪੀੜੀ ਐ ਓਨਾਂ ਵਾ
ਹਾਂਜੀ ਹਾਂਜੀ ਭੈਣਜੀ, ਪਾਣੀ ਤੋ ਦੇਖੋ ਜਰੂਰਤ ਹੈ ਈ ਹੈ। ਸਾਰੀ ਚੌਵੀ ਘੰਟੇ ਪਾਣੀ ਸਾਨ ਚਾਈਦਾ। ਦੇਖੋ ਜਿੱਦਾਂ ਆਪਾਂ ਮਕਾਨ ਓਧਰੂੰ ਆਨੇ ਆ ਕੋਈ ਹਨਾ, ਤੇ ਆਪਣਾ ਓਰ 'ਚ ਕਿੰਨਾ ਪਾਣੀ ਲੱਗਦਾ ਵਾ। ਪਾਣੀ ਬਿਨਾਂ ਤੇ ਕੰਮ ਹੋ ਈ ਨੀ ਸਕਦਾ, ਓਥੇ ਸ਼ੁਰੂ ਈ ਨੀ ਹੋ ਸਕਦਾ। ਪਾਣੀ ਬਿਨਾਂ ਕੰਮ, ਹੁਣ ਤਾਨੂੰ ਪਤਾ ਵਾ ਮਕਾਨ ਖੜਨਾ ਖੜਾ ਕਰਨਾ ਹੋਵੇ ਤੇ ਪਾਣੀ ਦੀ ਕਿੰਨੀ ਲੋੜ ਹੁੰਦੀ ਆ।
ਹਾਂਜੀ ਓਹੀ
ਸ਼ੈਰਾ ਤੇ ਵੈਸੇ ਵੀ ਪਾਨੀ ਨੀ ਹੈਗਾ।
ਹਾਂਜੀ ਜਿਵੇਂ ਭੈਣ ਜੀ ਹੁਣ ਦਿਨੋ ਦਿਨ ਪਾਣੀ ਜੇੜਾ ਏ ਓਦਾ ਕ- ਘਟੀ ਜਾ ਰਿਆ ਹਨਾ ਤੇ ਮੈਨੂੰ ਲੱਗਦਾ ਏਦਾ ਸਭ ਵੱਡਾ ਕਾਰਨ ਹੈਗਾ ਏ, ਜਿਵੇਂ ਆਬਾਦੀ ਜੇੜੀ ਓ ਵੱਧ ਰੀ ਏ। ਹਨਾ ਪਾਣੀ ਦੀ ਫਜੂਲ ਵਰਤੋਂ ਹੋ ਰੀ ਏ। ਦਰਿਆ- ਦਰਿਆ ਹੋ ਗੇ, ਨੈਰਾਂ ਹੋ ਗੀਆਂ ਓਨਾਂ 'ਚ ਪ੍ਰਦੂਸ਼ਣ ਹੋ ਰਿਆ। ਜੰਗਲਾਂ ਦੀ ਕਟਾਈ ਕੀਤੀ ਜਾ ਰੀ ਐ। ਤੇ ਮੈਨੂੰ ਐ ਸਾਰੇ ਕਾਰਨ ਲੱਗਦੇ ਐ, ਜਿਦੇ ਕਰਕੇ ਪਾਣੀ ਜੇੜਾ ਏ ਓ ਦਿਨੋ ਦਿਨ ਘੱਟੀ ਜਾ ਰਿਆ।
ਹਾਂਜੀ ਹਾਂਜੀ ਓ ਤੇ ਹੈ ਈ ਐ ਭੈਣ ਜੀ, ਓ ਤੇ ਹੈ ਈ ਐ। ਲੋਕ- ਕੀ ਵੇਸਟ ਈ ਬੜਾ ਕਰਦੇ ਨੇ ਪਾਣੀ, ਕੀ ਕਰੀਏ ਹੁਣ ਆਪਾਂ ਓ ਕਿਨੂੰ-ਕਿਨੂੰ ਸਮਝਾ ਸਕਦੇ ਆਂ ਹਨਾ। ਏ ਤੇ ਲੋਕਾਂ ਨੂੰ ਆਪ ਸਮਝਣਾ ਚਾਈਦਾ ਕਿ ਅਸੀਂ ਪਾਣੀ ਦਾ ਏਸਤਮਾਲ
ਹਾਂਜੀ ਹਾਂਜੀ। ਹਾਂਜੀ ਹਾਂਜੀ ਤੇ ਭੈਣ ਜੀ ਸਾਡੇ ਤੇ ਪਿੰਡ ਵਿੱਚ ਵੀ ਮੈਂ ਐ ਚੀਜ਼ ਦੇਖੀ ਐ। ਮਤਲਬ ਪਾਣੀ ਦੀ ਇੰਨੀਂ ਥੋੜ ਐ ਕਈ
ਪਾਣੀ ਲੈਣ ਲਈ, ਤੇ ਪਾਣੀ ਦੀ ਵੀ ਲੋਕੀ ਬਾਲਟੀਆਂ ਲੈ ਕੇ ਜਾਂਦੇ ਐ। ਮਤਲਬ ਬੋਤ ਈ ਜ਼ਾਦਾ ਹੈਗਾ ਏ।
ਪੈਲੇ ਪਤਾ ਕੀ ਸੀ ਭੈਣ ਜੀ, ਪੈਲੇ ਨਾ ਘਰਾਂ-ਘਰਾਂ 'ਚ ਮੋਟਰਾਂ ਕੋਈ ਨੀ ਲੱਗੀਆਂ ਹੋਈਆਂ ਸੀ। ਤੇ ਲੋਕੀ ਟਿਊਵੈਲ ਤੋਂ ਹੀ ਪਾਣੀ ਲੈ ਕੇ ਆਂਦੇ ਹੁੰਦੇ ਸੀ, ਤੇ ਓਨਾਂ ਨੂੰ ਕਦਰ ਸੀ ਪਾਣੀ ਦੀ। ਹਨਾ। ਹੁਣ ਮੋਟਰਾਂ ਲੱਗਣ ਲੱਗ ਗੀਆਂ ਵਾਂ। ਤੇ ਏ ਟੈਂਕੀ ਭਰ ਜਾਂਦੀ ਏ, ਪਾਣੀ ਵਗਦਾ ਰੈਂਦਾ ਵਾ। ਤੇ ਪੈਲੇ ਆਲਾ ਸਮਾਂ ਨੀ ਹੈਗਾ, ਜਦੋਂ ਪਾਣੀ ਦੇ ਓਨਾਂ ਨੂੰ ਕਦਰ ਹੁੰਦੀ ਸੀ। ਘੜੇ ਪੜ-ਭੜ ਕੇ ਰੱਖਦੇ ਸੀ, ਡਰਮੀਆਂ ਪੜ-ਭੜ ਕੇ ਰੱਖਦੇ ਹੁੰਦੇ ਸੀ। ਪਾਣੀ ਦੀਆਂ। ਹੁਣ ਓ ਟੈਮ ਨੀ ਹੈਗਾ।
ਜਿੱਥੇ ਮਤਲਬ ਜਿੱਦਾਂ ਸ਼ੈਰ ਵਗੈਰਾ ਹੋ ਗੇ ਤੇ ਓਨਾਂ 'ਚ ਤੇ ਪਾਣੀ ਸਾਨੂੰ ਪੈਲੇ ਮਿਲ ਈ ਜਾਂਦਾ ਸੀ। ਪਰ ਜਿਵੇਂ-ਜਿਵੇਂ ਪਾਣੀ ਦੀ ਥੋੜ ਹੋ ਰੀ ਐ ਨਾ।
ਹ ਹਾਂਜੀ ਹਾਂਜੀ, ਏ ਤੇ ਹੈ ਈ ਐ।
ਤੇ ਏਨਾਂ ਸੰਘਰਸ਼, ਤਾਂਹੀ ਬਰਬਾਦੀ ਜੇੜੀ ਏ ਓਨੂੰ ਰੋ- ਰੋਕਿਆ ਜਾ ਸਕ-
ਹਾਂਜੀ ਹਾਂਜੀ, ਬਸ ਭੈਣ ਜੀ ਕਈ ਲੋਕਾਂ ਨੂੰ ਤੇ ਸਮਝ ਆਈ ਦੀ ਆ, ਕਈਆਂ ਨੇ ਪਤਾ ਕੀ ਕੀਤਾ ਹੋਇਆ ਵਾ। ਜਿੱਦਾਂ ਆਪਣੀ ਟੈਂਕੀ ਦੇ ਨਾ, ਓ ਬੈਲ ਲਵਾਈ ਦੀ ਹੋਈ ਆ। ਤੇ ਆਪਣਾ ਜਦੋਂ ਬੈਲ ਵੱਜੀ ਦੀ ਏ ਨਾ ਵੀ ਆ ਕੀ ਟੈਂਕੀ ਭਰ ਗਈ ਐ, ਮੋਟਰ ਬੰਦ ਕਰ ਦੀ ਜੇ। ਫੇਰ ਓ ਨਾ ਸਵਿਚ ਬੰਦ ਕਰ ਦਿੰਦੇ ਨੇ। ਕਈਆਂ ਨੇ ਹੁਣ ਐ ਸਿਸਟਮ ਕਰ ਲਿਆ ਹੋਇਆ, ਕਈ ਲੋਕਾਂ ਨੇ ਜੇੜੇ ਸਮਝਦਾਰ ਹੈਗੇ ਨੇ ਨਾ। ਓਨਾਂ ਨੇ ਬੋਤ ਲੋਕ ਲੋਕਾਂ ਨੇ ਮੈਂ ਜਾਦਾਤਰ ਲੋਕਾਂ ਨੇ ਹੁਣ ਕਰ ਈ ਲਿਆ ਵਾ ਸਮਝੋ।
ਹਾਂਜੀ- ਹਾਂਜੀ, ਹਾਂ।
ਤੇ ਆਪਣਾ ਉਨਾਂ ਨਾਲ ਫ਼ਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਟੈਂਕੀ ਭਰਨ ਵਾਲੀ ਏ ਪਾਣੀ ਬਾਹਰ ਆ -ਜੇਗਾ ਵੇਸਟ ਜਾਏਗਾ ਆਪਾਂ ਜਲਦੀ-ਜਲਦੀ ਬਟਨ ਬੰਦ ਕਰਦੀਏ ਹਨਾ।
ਐ ਚੀਜ਼ ਤੇ ਬੋਹਤ ਵਧੀਆ ਜੀ।
ਹਾਂਜੀ। ਚਲੋ ਭੈਣਜੀ ਫੇਰ ਤੁਸੀਂ ਇੰਨੀਆਂ ਗੱਲਾਂ ਸੋਨੂੰ ਦੱਸੀਆਂ, ਚੰਗੀਆਂ ਗੱਲਾਂ ਦੱਸੀਆਂ ਮੈਂ ਵੀ ਕਿਸੇ ਹੋਰ ਨੂੰ ਦੱਸਾਂਗੀ।
ਤੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਹੈ।
ਭੈਣਜੀ ਅਸੀਂ ਬਦਲਾਵ ਲਿਆਵਾਂਗੇ ਤਾਂ ਈ ਬਦਲਾਵ ਹੋਏਗਾ।
ਹਾਂਜੀ- ਹਾਂਜੀ ਭੈਣਜੀ ਸਈ ਗੱਲ ਐ।
ਹਾਂਜੀ, ਇੱਕ ਨਾਗਰਿਕ ਦਾ ਈ ਫਰਜ਼ ਬਣਦਾ ਕਿ ਬਦਲਾਵ ਕਰਨਾ ਹਨਾ। ਠੀਕ- ਠੀਕ ਐ ਭੈਣਜੀ, ਬਹੁਤ ਵਧੀਆ ਲੱਗਿਆ ਗੱਲ
ਮੈਨੂੰ ਵੀ ਜੀ- ਮੈਨੂੰ ਵੀ ਜੀ ਠੀਕ ਐ ਸਾਸਰੀ ਕਾਲ ਜੀ। ਤੂੰ ਨਾ